ਹੈਲੋ
ਹਮ ਕੀ ਕਰ ਰਿਹਾ
ਕੁਛ ਨੀ ਰੋਟੀ ਖਾਣ ਲੱਗਾ ਵਾ ਖਾਣੀ ਆ ਹਜੇ ਖਾਧੀ ਨੀ ਆ ਖਾਣੀ ਆ ਖਾਧੀ ਨੀ ਹਜੇ
ਕੀ ਖਾਂਉਗੇ
ਅਜੇ ਟਾਇਮ ਆ ਪਰੌਂਠੇ ਆ ਤੇ ਸਬਜ਼ੀ ਆ
ਪਰੋਂਠੇ ਤੁਸੀਂ ਤਾਂ ਰੋਟੀ ਲੈ ਕੇ ਜਾਂਦੇ ਹੁੰਦੇ ਨਾ
ਨਹੀਂ ਤੇ ਰੋਟੀਆਂ ਨਹੀਂ ਲੈ ਕੇ ਜਾਣਾ ਅੱਜ ਕੁਛ ਨੀ ਅੱਜ ਕੁਛ ਨੀ ਸਬਜ਼ੀ ਤੇ ਕੋਈ ਹੈਗੀ ਨੀ ਹੈ ਟਮੈਟੋ ਸੋ
ਹਾਂ ਟਮੈਟੋ ਸੋਸ ਨਾ।
ਉਹਦੇ ਨਾਲ ਹੀ ਖਾ ਲੂੰਗਾ ਹਾਂਜੀ।
ਫਿਰ ਤੂੰ ਉਹ ਲੇਲਾ ਤੇ ਬਾਲਕ ਖਰੀਦ ਵੀ ਲੈਂਦੇ ਆ
ਬਾਹਰੋਂ ਕੀ ਖਰੀਦਣਾ ਸੀ ਪੈਸੇ ਨਹੀਂ ਸੀ
ਸਾਡਾ ਤੇ ਨਾ ਇਹੀ ਹਾਲ ਹੈ ਹਾਂ ਹਮੇਸ਼ਾ ਇੱਕੋ ਗੱਲ ਇੱਕੋ ਗੱਲ ਪੈਸੇ
ਤੇ ਨਹੀਂ ਆ ਤੇ ਨਹੀਂ ਨਾ ਬੋਲੂਗਾਂ
ਕੋਈ ਗੱਲ ਨੀ ਸਭ ਠੀਕ ਹੋ ਜਾਏਗਾ
ਉਹ ਤੇ ਹੋਣਾ ਆ ਅੱਜ ਨਹੀਂ ਤੇ ਕੱਲ
ਬਾਬੂ ਨੂੰ ਖਵਾਏ ਮੈਂ ਬਿਸਕੁੱਟ ਬਹੁੱਤ ਚਲਾਕ ਹੈ ਚਲਾਉਣ ਚਿਲਾ ਰਿਹਾ ਸੀ ਚਿਲਾ ਰਿਹਾ ਸੀ ਮਤਲੱਬ ਮੈਨੂੰ ਮਨਾਉਣਾ ਸੀ ਤੇ ਮੈਂ ਸੋਚਿਆ ਪਹਿਲਾਂ ਕਿ ਅਗਰ ਮੈਂ ਨਾ ਆਤਾ ਤੇ ਇਹਨੇ ਚਲਾਉਂਦੇ ਰਹਿਣਾ ਵਾ ਇਨੁੰ ਕੁੱਛ ਕੁਛ ਕੰਮ ਵੀ ਸੀ ਇੰਪਾਰਟੈਂਟ ਇੰਪਾਰਟੈਂਟ ਸੀ ਮੈ ਕੀ ਕਿਤਾ ਕੋਲੇ ਬਿਸਕੁਟ ਫਟਾੱਫਟ ਇਹਨੂੰ ਨਹਵਾ ਕੇ ਲੈ ਕੇ ਆਈ ਇਹਨੂੰ ਹਵਾ 'ਤੇ ਇਹਨੂੰ ਚੁੱਲ੍ਹੇ 'ਪਾਇਆ ਬੱਸ
ਸੋਂ ਗਿਆ ਹੋਣਾ ਓਹ ਤੇ ਹਾਂ
ਹਾਂ ਉਹ ਸੋ ਗਿਆ ਵਾ ਮਟ ਸੀ
ਠੀਕ ਹੈ ਲੇਕਿਨ ਰੋਟੀ ਖਾ ਕੇ ਸ ਜਾਂਦਾ ਵਾ ਚੰਗਾ ਵਾ
ਹਾਂ ਮੈਂ ਵੀ ਹੁਣ ਇਹੀ ਸੋਚਿਆ ਹੁਣ ਨਾ ਇਹਦੀ ਏਜ ਹੋ ਗਈ ਆ ਇਹਨੂੰ ਚੌਲ ਚੁਲ ਖਵਾਉਣ ਵਾਲੀ ਪਤਾ ਵਾ
ਚੌਲ ਓਦੋਂ ਨੀ ਖਾਵਾਣੇ ਪੈਣੇ ਨਾ ਮੀਸ ਕੀ ਖਵਾਣੇ ਪੈਣੇ ਅਦੋਂ ਖਾਣੇ ਨ ਆ ਮੀਸ
ਹੋਰ ਹੋਰ ਨਾ ਯਾਂ ਤਾਂ ਇੱਕਦਮ ਗਲੇ ਗਲੇ ਬਣਾਵਾਂਗੇ ਤੇ ਚੰਗੇ ਮਿਸਾਓਗੇ
ਖਿਚੜੀ ਖਿਚੜੀ ਵਾਂਗੂ ਖਿਚੜੀ ਵਾਂਗੂ ਜ ਬਣਦੇ ਨਾ ਖਿਚੜੀ ਜਦੋਂ ਚੌਲ ਜਿਆਦਾ ਗੱਲ ਜਾਂਦੇ ਆ ਖਿਚੜੀ ਬਣ ਜਾਂਦੀ ਆ ਆਹੋ ਜੀ ਆਹੋ ਜੀ
ਹੁਣ ਇੱਕ ਹਫ਼ਤਾ ਇਹਨੂੰ ਨਾ ਇਹ ਕਰਕੇ ਖਵਾਗੇ ਇਸ ਤਰ੍ਹਾਂ ਇਕਦਮ ਕੇਕ ਵਰਗੀ ਬਣਾ
ਹੁਣ ਉਹਦੀ ਬਿਸਕੁੱਟ ਨਾਲ ਅੱਧਾਂ ਵੀ ਨਾ ਢਿੱਡ ਨਹੀਂ ਭਰਦਾ ਹੋਣਾ ਪਤਾ ਵੱਡਾ ਹੋਣ ਡਿਆ ਉਹਦੀ ਉਹ ਵੀ ਜਿਆਦਾ ਹੋਣ ਡ ਵਾ
ਅੱਜ ਮੈਂ ਮੰਮੀ ਨੂੰ ਬੋਲਿਆ, ਮੈਂ ਕਿਹਾ, ਮੰਮੀ, ਇਹਨੂੰ ਨਾ! ਹੁਣ ਨਾ ਹੁਣ! ਹੋ ਗਿਆ ਵਾ ਵੱਡਾ, ਹੁਣ ਇਹਨੂੰ ਖਵਾਉਣਾ ਚਾਲੂ ਕਰਨਾ ਚਾਹੀਦਾ। ਤੇ ਮੰਮੀ ਬਣਾਉਣ ਦੀ ਖਿਚੜੀ, ਤੇ ਕਹਿੰਦੀ ਕਿ ਠੀਕ ਹੈ, ਖਵਾ ਦੀ ਮੀਸ।
ਬਿਸਕੁਟ ਨਾ ਖਵਾਇਆ ਕਰ। ਬਿਸਕੁਟ ਆ ਨਾ ਕਫ ਹੁੰਦਾ ਵਾ, ਪਤਾ? ਉਹ ਕਹਿੰਦਾ, ਘਰ- ਘਰ।
ਨੀ, ਮੈਨੂੰ ਮੈਂ ਸੁਣਿਆ ਵਾਂ। ਆਂਟੀ ਕਹਿਣ ਕਹਿ ਰਹੀ ਸੀ। ਕਿ ਗੈ, ਗੈਸ ਬਣਦਾ ਵਾ, ਇਸ ਲਈ ਬੋਲ ਰਹੀ ਸੀ ਕਿ ਇਹ
ਗੈਸ ਦਾ ਤੇ ਨਹੀਂ ਪਤਾ ਮੈਨੂੰ, ਲੇਕਿਨ ਕਫ ਦਾ ਪਤਾ ਕਿ ਕਫ ਹੋ ਜਾਂਦਾ ਉਹਦੇ ਨਾਲ।
ਹਾਂਜੀ ਕਹਿੰਦੇ ਨਾ ਕਿ ਗੈਸ ਖਾਂਦਾ ਵਾ ਜ਼ਿਆਦਾ ਬਿਸਕੁਟ ਵੀ ਨਹੀਂ ਖਵਾਉਣੇ ਚ ਖ ਤੇ ਹੁਣ ਮੈਂ ਉਹਨੂੰ ਕੀ ਦੱਸਾਂ ਕਿ ਸੈਲੈਕਸ ਮਹਿੰਗਾ ਵਾ, ਮੇਰੇ ਬਜਟ ਲਈ? ਇਸ ਲਈ ਮੈਂ ਨਹੀਂ ਖਰੀਦੀਦੀ ਆ ਹਾਂ ਹਾਂ ਹਾਂ ਹਾਂ।
ਤੇ ਖਿਚੜੀ, ਖਿਚੜੀ ਤੇ ਲੈ ਚੌਲ ਤੇ ਹੈਗੇ ਘਰ ਚ, ਖਿਚੜੀ ਬਣਾ ਲੈ।
ਹੁਣ ਘਰ ਚ ਬਣਾਇਆ ਕਰੂੰਗੀ ਬਹੀ ਖਿਚੜੀ ਇੱਕਦਮ ਗਲਾ ਦਿਆ ਕਰੂੰਗੀ ਬਣਾ ਕੇ ਰੱਖ ਲਊਂਂਗੀ। ਜਿਦੇ ਏ ਉੱਤੋਂ ਦੀ ਥੱਲੇ ਆਊਗਾ ਤੇ ਫੇਰ ਇਹਨੂੰ ਖਵਾ ਦਿਆ ਕਰੂੰਗੀ, ਇਹ ਦੁਪਹਿਰੇ ਆਉਂਦਾ ਨਾ। ਸਵੇਰ ਤੋਂ ਤਾਂ ਏ ਉੱਤੇੇ ਰੈਂਦਾ, ਫੇਰ ਦੁਪੈਰੇ ਆਉਂਦਾ ਓਦੋ ਇਹਨੂੰ ਖਵਾਉਂਗੀ। ਖਿਚੜੀ, ਫੇਰ ਇਨੂੰ ਖਵਾ ਕੇ ਫਿਰ ਸੁਵਾ ਦੂੰਗੀ। ਫੇਰ ਰਾਤ ਨੂੰ ਵੀ ਵੇਖੂੰਗੀ ਰੋਟੀ ਗਲਾ-ਗਲੂ ਕੇ ਦਿਆ ਕਰਾਂਗੇ।
ਹਾਂ ਰੋਟੀ ਔਣੇ ਦੁੱਧ ਦੁੱਧ ਦੁੱਧ ਚ ਰੋਟੀ ਜਾਂ ਬਿਸਕੁੱਟ ਅਗਰ ਪਾਉਣੇ ਵੀ ਹੈ ਨਾ ਦੁੱਧ ਚ ਇਹਨੂੰ ਖਵਾ ਕੇ ਖਵਾ ਖਵਾਉਣ ਦੀ ਆਦਤ ਪਾਓ
ਨਹੀਂ ਨਹੀਂ ਦੁੱਧ ਚੱ ਸੋਚਦੇ ਪਤਾ ਨੀ ਕੀ ਮੈਂ ਕਰ ਦੇਣਾ ਵਾ ਉੱਥੇ ਦੁੱਧ ਉਹਨਾ ਦੁੱਧ
ਅਰੇ ਯਾਰ, ਤੇ ਮੈਨੂੰ ਦੱਸੇਗੀ ਤਾਂ ਨਾ। ਬੋਲਲੇਗੀ ਤਾਂ ਨਾ।
ਤੇ ਮੈਂ ਕਿੰਨੀ ਵਾਰੀ ਬੋਲਿਆ, ਜਦੋਂ ਮੈਂ ਕੱਚ ਨਹੀਂ ਰਹਿੰਦੀ। ਮੈਨੂੰ ਥੋੜਾ ਜਿਹਾ ਦੁੱਧ, ਇੱਕ ਗਿਲਾਸ ਜੋਗਾ ਦੁੱਧ ਯਾ ਅੱਧਾ ਗਿਲਾਸ ਜੋਗਾ ਦੇ ਕੇ ਭੇਜੋ। ਤਾਂ ਕਿ ਮੈਨੂੰ ਟਰਾਈ ਕਰਾਵਾਂ, ਕਿ ਉਹ
ਤੇ ਜਦੋਂ ਘਰ ਚ ਰਹਿੰਦੀ ਆ, ਉਦੋਂ ਕਿਹੜਾ ਚੇਤਾ ਦਵਾਨੀ ਆ?
ਹਾਂ, ਗਲਤੀ ਹੋ ਗਈ। ਹੁਣ ਨੈਕਸਟ ਟਾਈਮ ਆਉਂਗੀ ਨਾ ਫਿਰ?
ਤੇ ਜਦੋਂ ਵੀ ਕਰਕੇ ਰਵੇ ਬੰਦਾ, ਉਦੋਂ ਇੱਕ ਵਾਰੀ ਯਾਦ ਆ ਜਾ ਤ, ਹੈਲੋ।
ਬਦਮਾਸ਼ ਬੱਚੇ ਨਾ ਸਾਡੇ। ਇੰਨੇ ਬਦਮਾਸ਼ ਬੱਚੇ ਆ ਸਾਡੇ। ਪੁੱਛਣ ਦੀ ਗੱਲ।
ਅੱਜੀ ਪਤਾ ਲੱਗਿੰ ਢੇਆ ਔਹ ਤਾ ਦੂਦੀ ਹੋਦੀ।
ਇੱਕ ਤੇ ਉਹਦੇ ਵਾਲ -ਕੱਟ, ਤੇ ਨਾ ਅਲੱਗ ਹੀ ਨਾਮੂਨੀ ਲੱਗਦੀ ਆ।
ਹਮ ਹੁਣ ਵਾਲ ਖੁੱਲੇ ਕਰਕੇ ਨੀ ਘੁੰਮਦੀ ਆ।
ਨਈਂ, ਹੁਣ ਨੀ ਹੁਣ ਤੇ ਕਹਿੰਦੀ ਐ। ਵਾ ਇਹ ਵੀ ਹੋ ਜਾਂਦੀ ਐ ਨਾ ਕਿ ਮਤਲਬ ਭੇਜੇ ਹੋਏ ਹੁੰਦੇ ਆ ਤੇ ਇਹ ਵੀ ਕਹੂਗੀ ਕਿ ਨਈਂ। ਨਈਂ, ਮੇਰੀ ਛੋਟੀ ਬਣਾ ਦੋ। ਏਦਾਂ ਕਰਦੀ ਆ ਹਨਾ, ਹੁਣ।
ਏਦਾਂ ਘਰ ਕੀ ਆ, ਹੁਣੇ ਸੁਖੀ ਆ।
ਤੁਹਾਨੂੰ ਉ ਚੰਗੇ ਨੀ ਲੱਗਦੇ ਆਪਣੇ ਵੱਲ
ਮੋਟਰ ਚ ਪਾਣੀ ਔਣ ਡਿਆ ਕੇ ਨਹੀਂ।
ਕੱਲ ਤੇ ਬੋਤ ਲੇਟ ਨਾ ਓ ਲਾਈਟ ਲਗਾ ਕੇ ਗਈ ਸੀ। ਮੀਟਰ ਮਤਲਬ, ਮੀਟਰ ਸੋਰੀ ਮੀਟਰ ਲਗਾ ਕੇ ਬੋਤ ਲੇਟ ਨਾ ਗਏ ਈ ਓ। ਓ ਤੇ ਪੂਰਾ ਚੇਂਜ ਕਰਨਾ ਹੀ ਨਾ।
ਤੇ ਹੋਇਆ ਕੀ ਸੀ ਚੇਂਜ ਕਰਨ ਵਾਸ
ਅਰੇ ਮੀਟਰ ਸੜ ਗਿਆ ਸੀ ਤੇ ਮੀਟਰ ਪੈਲਾਂ ਅੰਦਰ ਈ ਹੁਣ ਬਾਰ ਕਰਤਾ ਵਾ
ਤੇ ਤੁਹਾਨੂੰ ਕਿੱਦਾਂ ਪਤਾ ਚੱਲਿਆ ਕਿ ਮੀਟਰ ਸੜ ਗਿਆ ਵਾ
ਉਹੀ ਤੇ ਰਾਤ ਨੂੰ ਜਦੋਂ ਆਇਆ ਸੀ ਉਸ ਦਿਨ ਤਾਂ ਉਹਨੇ ਨਾ ਦੱਸਿਆ ਸੀ
ਤੇ ਰਾਤ ਨੂੰ ਆਇਆ ਸੀ ਤੇ ਰਾਤ ਨੂੰ ਆ ਕੇ ਹਣੀ ਦੱਸ ਕੇ ਗਏ ਤੈਨੂੰ ਕਿ ਮੀਟਰ ਸਾੜੇ ਆ
ਦੱਸ ਕੇ ਨੀ ਗਿਆ ਉਹ ਕਹਿਣ ਉਹ ਕ ਨਾ ਉਹਨੇ ਨਾ ਬੋਲਿਆ ਸੀ
ਤੇ ਪਤਾ ਕਿੱਦਾਂ ਚੱਲਿਆ ਕਿ ਮੀਟਰ ਸੜ ਗਿਆ ਵਾ
ਅਰੇ ਯਾਰ ਉਹ ਦਿਨ ਰਾਤ ਨੂੰ ਆਇ ਉਹਨੇ ਕੀ ਬੋਲਿਆ ਕਿ ਮੀਟਰ ਸੜ ਗਿਆ ਵਾ ਤੁਹਾਡਾ ਨਵਾਂ ਮੀਟਰ ਲੱਗੂਗਾ
ਅੱਛਾ ਤੇ ਫੇਿਰ ਕਿੰਨੇ ਵਜੇ ਆਏ ਲਗਾਉਣ ਕੱਲ
ਮੈਂ ਕਰ ਚ
ਤੇ ਉਹਨਾਂ ਨੇ ਦੱਸਿਆ ਨੀ ਸਾਨੂੰ ਸਭ ਨੇ
ਨਹੀਂ ਨਹੀਂ
ਕੀ ਬੋਲਦੇ ਮਤਲਬ ਕਿ ਫੇਿਰ ਲਗਾਤਾ ਜ ਉਹਨਾਂ ਨੇ
ਹਾਂ ਲਗਾਤਾ ਖਾਲੀ ਉਹ ਉਹ ਲਗਾਉਣਾ ਵਾ ਉਹ ਕਿਹੜਾ ਕਿਹੜਾ ਨੀ ਹੁੰਦਾ ਵਾ ਕੀ ਕਹਿੰਦੇ ਆ ਉਹਨੂੰ ਜਿਹੜਾ ਬਟਨ ਹੁੰਦਾ ਉਥੇ ਥੱਲੇ ਕਰਨ ਵਾਲਾ
ਹਾਂ ਵੋ ਮੇਨ ਮੀਟਰ ਹੁੰਦਾ ਵਾ ਨਾ ਉਹ ਅਪ ਐਂਡ ਡਾਊਨ ਕਰਨ ਵਾਸਤੇ ਲਾਈਨ ਕੱਟਣ ਵਾਸਤੇ ਮੈਨੂੰ ਨੀ ਪਤਾ
ਕੀ ਸੈਕਿੰੇ ਹਾਨੂੰ
ਕੁਛ ਕਹਿੰਦੇ ਮੈਨੂੰ ਵੀ ਯਾਦ ਨ ਆਂਦਾ ਲੇਕਿਨ
ਈ ਸਵਿੱਚ ਕਹਿੰਦੇ ਆ ਉਹਨੂੰ ਕ ਕੋਈ ਕੁ ਸਵਿੱਚ ਕਰਕੇ ਕੁਛ ਕਹਿੰਦੇ ਆ, ਓ ਵਾਲਾ ਸਵਿੱਚ ਈ ਓ ਸਵਿਚ ਆ ਕੇ ਲਗਾ ਕੇ ਜਾਓਗੇ, ਕੰਪਲੇਨ ਕਰਨਾ ਵਾ। ਫੋਨ ਕਰਕੇ ਅਜੇ ਕੀਤਾ ਨੀ ਆ, ਕਰੂ ਕਰੂੰਗਾ।
ਹਾਂ ਤੇ ਕੰਪਲੇਂਨ ਕਰ ਦੇਨੀ ਸੀ।
ਹਾਂ ਕੰਪਲੇਂਨ ਕਰੂੰਗਾ ਤੇ ਫਿਰ ਓ ਆਪੇ ਉਹ ਲਗਾ ਕੇ ਜਾਉਗੇ।
ਨੰਬਰ ਹੈ ਤਾਂ ਲੈ ਲਿਆ ਮੇਰੇ ਫੋਨ ਚ ਕੱਢ ਕੇ ਦੇਖਣਗੀ
ਹਾਂ ਥ ਟਾਰਨਾ ਗਾ
ਹਮ ਤੇ ਪਾਣੀ ਫਿਰ ਨਹੀਂ ਪਰਿਆ ਕਿਸਾਨ ਵੀ
ਪਾਣੀ ਨਹੀਂ ਨਹੀਂ ਭਰਿਆ ਸੀ ਅੱਜ ਅੱਜ ਭਰ ਲੈਣਾ ਵਾ
ਹਾਂ ਬੋਲਿਓ ਕਿ ਅਗਰ ਟੰਕੀ ਟੁੂੰਕੀ ਵੀ ਪਾ ਸਕੂਗੇ ਤਾਂ ਪਾ ਲੂਗੇ ਫਿਰ ਟੰਕੀ ਦਾ ਪਾਣੀ ਯੂਜ ਕਰਨ ਚ ਕੰਮ ਹੁੰਦਾ ਹੈ ਨੇ
ਹ
ਸਾਨੂੰ ਵੀ ਜ਼ੀ ਰਹੇਗਾ ਹ ਘਰ ਚ
ਹਾਂ ਤੇ ਮੈਂ ਓਦਾਂ ਵੀ ਕੱਲਣਾ ਆ ਲਿਆ ਹੀ ਪਾਣੀ ਤੇ ਖਤਮ ਨ ਹੋ ਗਿਆ ਸਾਫ਼ ਸੁਥਰਾ ਕੀ ਸਵਾ ਸਾਫ਼ ਸੁਥਰਾ ਵਾ ਗਿਆ ਉਹਜ ਛੱਡ ਕੇ ਆ ਗਿਆ ਹੀਗਾ ਜ ਜ ਖਲਾ ਜੀ ਹੋ ਜਾਏਗਾਾ ਜੀ
ਪੂਰਾ ਖਰਾਰਾ ਪਾ ਕੇ ਰੱਖਿਆ ਵਾ ਨਾ ਸ਼ਰਮ ਵੀ ਨ ਆਉਂਦੀ ਆ ਬੱਚਿਆਂ ਦੀ ਯਾਦ ਨੀ ਆਉਂਦੀ ਤੁਹਾਨੂੰ
ਬੱਚਿਆਂ ਦੀ ਯਾਦ ਕਿਉਂ ਨੀ ਆਉਂਦੀ
ਪਰ, ਨਾਨੀ ਕੀ ਤਰਾ ਤੁਹਾਡੀ?
ਨਾਨੀ ਮੇਰੀ ਠੀਕ ਐ, ਨਾਨਾ ਹੌਸਪੀਟਲ'ਚ ਐਡਮਿਟ ਏ।
ਫਿਰ ਤੋਂ ਐਡਮਿਟ ਏ? ਹੁਣ, ਕੁਝ ਦਿਨ ਪਹਿਲਾਂ ਹੀ ਮੰਮੀ ਗਈ ਸੀ ਨਾ, ਪਤਾ ਲੈਣ ਦੇ ਲੀਏ।
ਹਾਂ, ਕੱਲ ਕੀ ਪਰਸੋਂ, ਕੱਲ! ਪਰਸੋਂ ਤੇ ਗੱਲ ਕੀਤੀ ਨਾਂ ਮੇਂ ਨਾ ਮਾ
ਹਾਂ!
ਹਾਂ, ਹੌਸਪੀਟਲ'ਚ ਅੰਮ੍ਰਿਤਸਰ ਹੌਸਪੀਟਲ'ਚ ਉੱਥੇ। ਯਾਨੀ, ਸਰਕਾਰੀ ਹੌਸਪੀਟਲ ਤੇ।
ਉੱਥੇ ਦੇ ਤੇ, ਹੌਸਪੀਟਲ ਵੀ ਵਧੀਆ ਹੀ ਹੋਣੇ ਆ।
ਹੂੰ, ਉੱਥੇ ਉਹ ਕਹਿੰਦੀ ਠੀਕ ਕਿਆ ਹੁਣ ਥੋੜਾ ਜਿਹਾ, ਚਲੋ ਮੇਰੇ ਖਿਆਲ ਨਾਲ ਘਰ ਚਲੇ ਗਏ ਹੋਣੇ, ਹੁਣ ਤੇ ਡਿਸਚਾਰਜ ਹੋਗਿਆ ਹੋਣਾ।
ਹਾਂ, ਹਾਂ, ਕਿੰਨੇ ਹੀ ਦਿਨਦਾ ਵਿਚਾਰੇ ਬਮਾਰ ਚੱਲ ਰਹੇ ਆ, ਨਹੀਂ।
ਕੀ ਕਰਨਾ ਵਾ, ਹੁਣ ਜਦੋਂ ਟੈਮ ਆ ਜਾਂਦਾ। ਦਾਰੂ ਵੀ ਤੇ ਦੁਨੀਆਂ ਭਰ ਦੀ ਪੀਤੀ ਆਪਣੇ ਟਾਈਮ'ਚ, ਜਿੰਨੀ ਪੈਨਸ਼ਨ ਦੇ ਪੈਹੇ ਆਂਦੇ ਹੀ, ਉਹ ਸਾਰੇ ਦੇ ਦਾਰੂ ਕੋਈ ਲੈਂਦਾ ਹੀ।
ਇਹਦਾਂ ਨਹੀਂ ਕਰਨਾ ਚਾਹੀਦਾ, ਲੇਕੀਨ। ਹਾਂ, ਫੈਮਲੀ ਨੂੰ ਵੀ ਪਰੇਸਾਨ ਕਰੋ।
ਤੇ ਹੁਣ, ਬਮਾਰ ਯਾ ਪੂਰਾ ਹੀ, ਹੁਣ ਲੀਵਰ-ਲੂਵਰ ਸਭ ਡੈਮੇਜ ਆ। ਹੁਣ ਛੱਡਤੀ ਆ, ਉਹਦਾ ਨਹੀਂ ਪਤਾ ਕਦੋਂ ਜਾਣਾ, ਕਦੋਂ ਨਹੀਂ। ਜਾਣਾ, ਜਾਣਾ ਵੲਈ ਕੇ ਨਹੀਂ ਜਾਣਾ, ਇਹ ਵੀ ਨਹੀਂ ਪਤਾ ਹੁਣ ਜਦੋਂ
ਤੇ ਲੱਗਦਾ ਨਾ ਜਿਦੋ ਕਹਿੰਦੇ ਨਾ, ਸਾਡੇ ਰਿਸ਼ਤੇਦਾਰਾਂ ਦੀ ਕੁੜੀ ਦਾ ਵਿਆਹ ਵਾ।
ਰਿਸ਼ਤੇਦਾਰਾਂ ਦੀ ਕੁੜੀ ਦਾ ਵਾ, ਕਿਹੜੇ ਰਿਸ਼ਤੇਦਾਰਾਂ ਦੀ ਕੁੜੀ ਦਾ ਵਾ?
ਅਰੇ, ਜਿਹੜੇ ਤੁਹਾਡੇ ਘਰ ਦੇ ਵਿੱਚੇ ਰਹਿੰਦੇ ਆ।
ਹਾਂ, ਹਾਂ, ਹਾਂ।
ਹਾਂ, ਓ ਰਿਸ਼ਤੇਦਾਰਾਂ ਦੀ ਕੁੜੀ ਦਾ ਵਿਆਹ ਵਾ ਨਾ।
ਹਾਂ, ਹਾਂ।
ਮੈਨੂੰ ਲੱਗਦਾ ਉਹਦਾ ਵਿਆਹ ਨਹੀਂ ਅਟੈਂਡ ਕਰਨਾ ਹੋਊਗਾ, ਤੇ ਫਿਰ ਚੱਲ-ਚੁਲ ਗਏ।
ਹਾਂ, ਹੋ ਸਕਦਾ ਵਾ।
ਹੋ ਸਕਦਾ ਵਾ, ਕਿਉਂਕਿ ਕਹਿੰਦੇ ਨਾ ਉਹਦਾ ਵਿਆਹ ਨਹੀਂ ਜਾਣਾ ਵਾ ਇਸੇ ਲੀਏ।
ਆਹ ਤੇ ਵਿਆਹ ਤੇ, ''ਮੈਂ ਵੀ ਨੀ ਜਾਣਾ।
ਤੁਸੀਂ ਨੀ ਜਾਓਂਗੇ ਤੇ, ਫਿਰ ਕੋਈ ਵੀ ਨਹੀਂ ਜਾਉਗਾ ਫਿਰ ਕੀ।
ਤੈਨੂੰ ਵੀ ਭੇਜ ਦੇਣਾ ਵਾ।
ਹਾਂ, ਜਿਦੋਂ ਮੰਮੀ ਨੀ ਰਹੋਗੇ, ਤਾਂ ਅਸੀਂ ਵੀ ਕੀ ਕਰਨਾ ਵੇ।
ਵਧੀਆ ਮੇਨ ਬੌਸ, ਮੇਨ ਬੋਸ ਨੀ ਜਾਉਗਾ, ਤੇ ਫਿਰ ਅਹੀ ਕੀ ਕਰਨ ਜਾਣਾ, ਉੱਥੇ।
ਹੂੰ, ਸਹੀ ਆ, ਆਈ ਐ ''ਮੈਂਂ ਸਹਿਮਤ ਹੈ ਐਸ ਗੱਲ ਤੋ। ਹੂੰ, ਮੈਂ ਤੇ ਸੋਚਿਆ ਉਹ ਪਲ ਨਹੀਂ ਰ੍ਹੋਟੀ ਨਹੀਂ ਬਣੀ ਅੱਜ, ਅੱਜ ਸਾਡਾ ਨਾ ਬਹੁਤ ਕੰਮ ਲੇਟ ਹੋਗਿਆ ਵਾ, ਇਸ ਲਈ ਲੇਟ ਹੋਗਿਆ। ਕਿਉਂਕੀ ਗੈਸ ਮਤਲਬ, ਗੈਸ ਹੀ ਮ ਰਹਿੰਦਾ ਨਾ, ਅੱਜ-ਕੱਲ ਬਹੁਤ ਸਿਸਟਮ ਹੋਗਿਆ ਨਾ, ਅਲੱਗ-ਅਲੱਗ ਹੁਣ ਪੰਜੀ ਦਿਨ ਦੇ ਬਾਅਦ ਬੁੱਕ ਹੁੰਦਾ ਵਾ ਗੈਸ। ਤੇ ਗੈਸ ਬੁੱਕ ਅ, ਗੈਸ ਬੁਕਿੰਗ ਹੋਣ ਤੋਂ ਪਹਿਲਾਂ ਹੀ ਗੈਸ ਇਸ ਵਾਰੀ ਖਤਮ ਹੋ ਗਿਆ ਸੀ, ਕਿੰਨੇ ਦਿਨ ਚੱਲਿਆ ਕਮ ਸੇ ਕਮ ਦਸ ਪੰਦਰਾਂ ਦਿਨ, ਯਾ ਬਾਰਾਂ, ਪੰਦਰਾਂ ਦਿਨ ਇੱਧਰ ਹੀ ਚੱਲਿਆ ਕੁਝ। ਗੈਸ ਖ਼ਤਮ ਹੋਗਿਆ ਹੁਨੇ ਕਹਿੰਦਾ ਇੰਡਕਸ਼ਨ'ਚੇ ਖਾ ਰਹੇ ਬਣਾ-ਬਣਾਕੇ ਰ੍ਹੋਟੀ, ਕਿੰਨੀ ਬੇਕਾਰ ਬਣ ਰਹੀ ਫਿਰ ਵੀ ਖਾ ਰਹੇ, ਉਤਰੇ ਕਿ ਬੋਇਲ ਕਰ-ਕਰਕੇ, ਅੱਛਾ ਇੱਕ ਮਿੰਟ ਬਾਬੂ, ਬਾਬੂ ਬਾਬੂ-ਬਾਬੂ ਰੋ, ਰੋ ਰਿਹਾ ਵਾ ਹਨਾ, ਮੈਨੂੰਂ ਦੋ ਮਿੰਟ ਬਾਅਦ ਫੋਨ ਕਰਿਓ ਹਨਾ।
ਠੀਕ, ਠੀਕ, ਠੀਕ, ਠੀਕ।
ਹੂੰ